ਹੈਲੋ, ਸਤਿ ਸ੍ਰੀ ਅਕਾਲ ਜੀ।
ਸਤਿ ਸ੍ਰੀ ਅਕਾਲ ਜੀ, ਕੀ ਹਾਲ ਹੈ?
ਵਧੀਆ ਜੀ ਵਧੀਆ ਜੀ, ਤੁਸੀਂ ਦੱਸੋ ਕਿੱਦਾਂ ਹੋ ਜੀ।
ਬਸ ਬਹੁਤ ਵਧੀਆ।
ਹੋਰ ਘਰੇ ਸਭ ਠੀਕ ਚਲਦਾ ਪਿਆ?
ਹਾਂਜੀ ਹਾਂਜੀ, ਸਭ ਬਹੁਤ ਵਧੀਆ ਚੱਲਦਾ ਪਿਆ । ਅੱਜ ਮੌਸਮ ਬਹੁਤ ਵਧੀਆ ਹੋਇਆ ਦਾ ਬਾਹਰ।
ਹਾਂ ਮੌਸਮ ਤੇ ਵਧੀਆ ਹੋਇਆ, ਪਕੌੜੇ ਬਣਾਉਣ ਤੇ ਮਨ ਤੇ ਕਰਦਾ, ਲੇਕਿਨ ਸਿਲੈਂਡ ਬੜਾ ਮਹਿੰਗਾ। ਬੰਦਾ ਸੋਚਦਾ ਹੋਇਆ ਗਾ। ਰੋਟੀ ਖਾ ਲਈ ਜਾਂ ਪਕੌੜੇ ਬਣਾ ਲਈ।
ਹਾਂਜੀ ਮਹਿੰਗਾਈ ਨੇ ਤੇ ਮੈਂ ਕਹਿਣੀ ਹਾਂ ਕੁਛ ਨਾ ਪੁੱਛੋ ਐਡਾ। ਅਹ ਮਤਲਬ ਹਰ ਇੱਕ ਚੀਜ਼। ਇੰਨੇ ਰੇਟ ਵੱਧ ਚੁੱਕੇ ਹੈ। ਇੰਨੀ ਮਹਿੰਗਾਈ ਹੋ ਚੁੱਕੀ ਹੈ। ਬੰਦਾ ਬੰਦਾ ਕਹਿੰਦਾ ਨਾ ਅਸੀਂ ਘਰੋਂ ਬਾਹਰ ਨਿਕਲਣਾ ਹੈ। ਪਰ ਹੁਣ ਘਰੋਂ ਬਾਹਰ ਨਿਕਲਣਾ। ਨਿਕਲਣ ਦੇ ਵੀ ਪੈਸੇ ਹੈ।
ਬਿਲਕੁਲ ਬਿਲਕੁਲ ਤੁਸੀਂ ਘਰੋ ਨਿਕਲੇ ਨੀ ਕਿ ਤੁਹਾਡੇ ਮਤਲਬ ਘਰੋਂ ਬਾਹਰ ਚੱਕਰ ਲਾ ਕੇ। ਪੰਜ ਸੌ ਹਜ਼ਾਰ ਰੁਪਏ ਵੀ ਲਗਾ ਕੇ ਆਜੋ ਗੇ। ਮਤਲਬੁ ਲੈਂਦੇ ਕੁਛ ਨਹੀਂ ਬਿਲਕੁਲ ਬਿਲਕੁਲ ਹੁਣ ਦੇਖੋ ਨਾ ਤੁਸੀਂ ਪਹਿਲੇ। ਸਮੇਂ 'ਚ ਦੇਖੋ ਅਸੀਂ ਸੌ ਰੁਪਏ ਲੈ ਕੇ ਜਾਂਦੇ ਸੀ। ਥੈਲਾ ਭਰ ਕੇ ਸਮਾਨ ਆ ਜਾਂਦਾ ਸੀ ਹੁਣ ਥੈਲਾ ਭਰ ਕੇ ਪੈਸਾ ਲੈ ਕੇ ਜਾਓ ਤੁਸੀਂ ਦੋ ਚੀਜ਼ਾਂ ਲੈ ਕੇ ਆਉਂਦੇ ਹੋ ਸਿਰਫ਼। ਇੰਨੀ ਮਹਿੰਗਾਈ ਹੋ ਗਈ ਹੈ।ਸਾਡੇ ਟਾਈਮ ਵਿੱਚ ਤਿੰਨ ਰੁਪਏ। ਕਿੱਲੋ ਦੁੱਧ ਹੋਇਆ ਸੀ।ਅਸੀਂ ਜਦੋਂ ਹੋਸ਼ ਸੰਭਾਲਿਆ ਹੋਇਆ। ਢਾਈ ਰੁਪਏ ਕਿੱਲੋ ਦੁੱਧ ਲਿਆ ਸੀ ਤੇ ਦੋ ਦੋ ਰੁਪਏ ਕਿੱਲੋ ਦਹੀਂ। ਦਹੀਂ ਲਈ ਆ ਅਸੀਂ ਤੇ। ਟਾਈਮ ਵੀ ਅਸੀਂ ਦੇਖਿਆ ਤੇ ਹੁਣ ਦੇਖੋਗੇ ਇਸ ਟਾਈਮ ਦੇ ਤੁਸੀਂ ਦੁੱਧ ਦੇ ਰੇਟ ਵੀ ਅੱਸੀ ਨਬੇ ਰੁਪਏ ਹੀ ਹੋਏ ਪਏ ਨੇ।
ਹਾਂਜੀ ਹੁਣ ਬਹੁਤ ਮਹਿੰਗਾਈ ਅਸੀਂ ਮਤਲਬ ਛੋਟੇ ਸਾ ਨਾ। ਸਾਡੇ ਪਿੱਛੇ ਪੂੜੀ ਵਾਲੇ ਦੀ ਦੁਕਾਨ ਸੀ। ਜੋ ਕਿ ਬਹੁਤ ਮਸ਼ਹੂਰ ਸੀ। ਸਾਡੇ ਸ਼ਹਿਰ 'ਚ ਇੱਕ ਦੋ ਹੀ ਸਨ। ਬੱਚਿਆਂ ਨੂੰ ਦੋ ਦੋ ਕੇ ਢਾਈ ਰੁਪਏ ਦੀ ਪੂੜੀਆਂ ਆਉਂਦੀਆਂ ਸੀ। ਜਿਹੜੀਆਂ ਕਿ ਅੱਜ ਸੱਤਰ ਰੁਪਏ ਦੀਆਂ ਦੋ ਪੂੜੀਆਂ ਆਉਂਦੀਆਂ ਹੈ।
ਹਾਂ ਬਿਲਕੁਲ ਬਿਲਕੁਲ। ਬਹੁਤ ਫ਼ਰਕ ਪੈ ਗਿਆ ਵੇ ਨਾਲੇ ਦੇਖੋ ਨਾ ਇਥੇ ਇਥੇ ਸਿਰਫ। ਇਹ ਮਹਿੰਗਾਈ ਦੀ ਗੱਲ ਤੇ ਹੁਣ ਮਿਲਾਵਟ ਬੜੀ ਹੋ ਗਈ ਹੈ। ਮਹਿੰਗਾਈ ਦੇ ਨਾਲ ਨਾਲ ਹੁਣ ਅਗਰ ਅਸੀਂ ਕਹੀਏ ਕਿ ਪਨੀਰ ਲੈਣ ਜਾਣਾ ਜੀ ਅਗਰ ਮੈਂ ਕਹਾਂ ਕਿ। ਮੈਨੂੰ ਅਹ ਚਾਰ ਸੌ ਰੁਪਏ ਕਿੱਲੋ ਪਨੀਰ ਮਿਲਦਾ ਪਿਆ ਹੈ। ਲੇਕਿਨ ਅਸੀਂ ਮੈਨੂੰ ਪਤਾ ਨੀ। ਉਹ ਪਿਓਰ ਹੋਏਗਾ ਨਹੀਂ ਹੋਏਗਾ।
ਹਾਂ ਹੁਣ ਮੈਂ ਸੁਣ ਰਹੀ ਹਾਂ ਕਾਫੀ ਪਨੀਰ ਮਿਲਾਵਟ। ਮਿਲਾਵਟੀ ਆ ਰਿਹਾ ਹੈ।ਪਨੀਰ ਦੇ ਵਿੱਚ ਨਾ ਪਤਾ ਨਹੀਂ ਕਿ ਕਿ ਕੈਮੀਕਲ ਮਿਕਸ ਕਰਦੇ ਨੇ। ਤੇ ਉਹ ਡਾਇਟੀਸ਼ੀਅਨ ਨੇ ਉਹ ਤੇ ਮਨਾ ਕਰ ਰਹੇ ਨੇ ਪਨੀਰ ਖਾਓ ਹੀ ਨਾ।
ਬਸ ਹੁਣ ਉਹੀ ਹੀ ਹੈ ਕਿ ਹੁਣ ਘਰੋਂ ਬਣਾਓ ਤੇ ਘਰੋਂ ਖਾਓ ਘਿਓ ਵੀ ਘਰ ਦਾ ਬਣਾਓ ਤੇ। ਘਰ ਦਾ ਬਣਾਓ ਹੁਣ ਦੁੱਧ ਵੀ ਅੱਜ ਕੱਲ ਦੇਖੋ ਮਤਲਬ ਅਸੀਂ ਤੇ ਲੈਣੇ ਚੋਆਵਾਂ ਦੁੱਧ। ਬਾਜ਼ਾਰ ਦਾ ਤਾਂ ਸਾਨੂੰ ਵਿਸ਼ਵਾਸ ਨਹੀਂ ਹੈ। ਕਿਹੋ ਜਿਹਾ ਉਹ ਦੁੱਧ ਕਿਹੋ ਜਿਹਾ ਬਣ ਕੇ ਆ ਰਿਹਾ ਵੇ। ਥੈਲੀ 'ਚ ਪੈਕ ਹੋ ਕੇ ਆ ਰਿਹਾ ਹੁਣ ਦੇਖੋ ਥੈਲੀ 'ਚ। ਬੜੀ ਬਾਰੀ ਖੇਲ ਗੱਲ ਏ ਅਸੀਂ ਪਹਿਲੇ ਵੀ ਗੱਲ ਕੀਤੀ ਸੀ। ਹੁਣ ਜਿਹੜਾ ਦੁੱਧ ਬਾਜ਼ਾਰ ਪੈਕ ਹੋ ਕੇ ਆ ਰਿਹਾ ਵੇ। ਉਹਦੀ ਗਰੰਟੀ ਕਿੰਨੀ ਹੈ ਜੀ ਹਫ਼ਤੇ ਤੱਕ ਚੱਲਗਾ। ਦੁੱਧ ਉਹ ਹਫ਼ਤੇ ਤੱਕ ਚੱਲਣ ਦਾ ਮਤਲਬ। ਮਤਲਬ ਹੈ ਕਿ ਉਹਦੇ 'ਚ ਕੁਛ ਪਾਇਆ ਹੋਇਆ ਵੇ ਕਿ ਉਹ ਹਫ਼ਤੇ ਤੱਕ ਠੀਕ ਰਵੇ ਤੁਸੀਂ ਗਾਂ ਦੁੱਧ ਲੈ ਕੇ ਆਓ। ਗਰਮੀ 'ਚ ਇੱਕ ਘੰਟਾ ਉਬਾਲੋ ਨਾ ਦੁੱਧ ਖਰਾਬ ਹੋ ਜਾਂਦਾ ਹੈ। ਹੁਣ ਦੁੱਧ ਨੂੰ ਹਫ਼ਤਾ ਕਾ ਹਫ਼ਤੇ ਵਾਸਤੇ ਰੱਖਿਆ ਜਾ ਰਿਹਾ ਹੈ। ਮਤਲਬ ਉਹਦੇ 'ਚ ਕੁਛ ਪਾਇਆ ਹੋਇਆ ਵੇ।
ਹੂੰ।
ਦੇਖੋ ਕਿੰਨਾ ਕੁੱਛ ਮਿਲਾਵਟ ਹੋ ਰਹੀ ਹੈ ।ਦੁੱਧ ਵੀ ਇਹੋ ਜਿਹਾ ਆ ਰਿਹਾ ਕਿ ਕੁਛ ਪਾ ਕੇ ਦਿੰਦੇ ਨੇ ਕਿ ਦੁੱਧ ਦੀ ਹਫ਼ਤੇ। ਤੱਕ ਠੀਕ ਰਵੇ।
ਹੂੰ।
ਕਿ ਬਾਜ਼ਾਰ ਵਾਲੀਆਂ ਚੀਜ਼ਾਂ ਤੇ ਮੈਂ ਤਾਂ ਕਰਕੇ ਅਸੀਂ ਕਹਿੰਦੇ ਕਿ ਜਿੰਨਾ ਹੋ ਸਕੇ ਬਾਜ਼ਾਰ ਦੀ ਚੀਜ਼ ਘੱਟ ਹੀ ਖਾਈਏ। ਉਹ ਇੱਥੋਂ ਦੀ ਇੱਥੇ ਮਹਿੰਗਾਈ ਹੈ। ਮਹਿੰਗਾਈ 'ਚ ਸਮਾਨ ਵੀ ਖ਼ਰਾਬ ਮਿਲਦਾ ਪਿਆ ਹੈ। ਪਹਿਲੇ, ਮਿਲਾਵਟਾਂ ਨੀ ਹੁੰਦੀਆਂ ਸੀਗੀਆਂ ਜੀ। ਪਹਿਲੇੇ ਬੰਦੇ ਦੀ ਖੁਰਾਕ ਸੀ ਕੋਈ ਦਸ ਖਾ ਰਿਹਾ ਕੋਈ ਵੀਹ ਰੋਟੀਆਂ ਖਾ ਰਿਹਾ ਕੰਮ ਕਾਰ। ਬੜਾ ਵਧੀਆ ਕਰਦੇ ਸੀ। ਨਾ ਸ਼ੂਗਰ ਸੀ, ਨਾ ਕੋਲੇਸਟ੍ਰੋਲ ਸੀ। ਹੁਣ ਖਾਂਦੇ ਵੀ ਦੋ ਰੋਟੀਆਂ ਨੇ, ਤੇ ਬਿਮਾਰ ਵੀ ਸਾਰੇ ਨੇ।
ਨਹੀਂ। ਕਹਿੰਦੇ ਨੇ ਡਾਇਟੀਸ਼ੀਅਨ ਕਹਿੰਦੇ ਨੇ। ਜਿਹੜੀ ਚੀਜ਼ ਨੂੰ ਮਤਲਬ ਚਾਰ ਪੰਜ ਘੰਟੇ ਜਾਂ ਸੱਤ ਅੱਠ ਘੰਟੇ ਦੇ ਵਿੱਚ। ਜਾਂ ਮਤਲਬ ਕੀੜਾ ਲੱਗ ਰਿਹਾ ਜਾਂ ਖ਼ਰਾਬ ਹੋ ਰਹੀ ਹੈ। ਉਹ ਚੀਜ਼ ਅੱਛੀ ਹੈ, ਉਹ ਤੁਹਾਨੂੰ ਉਹੀ ਚੀਜ਼ ਖਾਣੀ ਚਾਹੀਦੀ ਹੈ। ਜਿਹੜੀ ਚੀਜ਼ ਹੁਣ ਦੇਖੋ ਬੰਦ ਪੈਕਟ। ਪੈਕਟ ਆ ਰਹੇ ਨੇ ਪਰਿਜ਼ਰਵ ਕੀਤੇ ਦੇ ਆ। ਛਨ ਪਾਈਆਂ ਦੀਆਂ ਨੇ ਉਹ ਦੇ ਵਿੱਚ ਉਹਨਾਂ ਨੇ ਤੇ ਮਤਲਬ ਜਿਹੜੀ ਹਫ਼ਤਾ ਹਫ਼ਤਾ ਦ ਦਸ ਦਸ। ਪੰਦਰਾਂ ਪੰਦਰਾਂ ਦਿਨ ਚੱਲ ਰਹੀਆਂ ਨੇ ਹੁਣ ਖ਼ਰਾਬ ਵੀ ਨਹੀਂ ਹੋ ਰਹੀਆਂ ਕਿਉਂ? ਚੀਜ਼ ਨੂੰ ਤਾਂ ਅਸੀਂ ਤੁਸੀਂ ਇੱਕ ਆਲੂ ਨੂੰ ਤੁਸੀਂ ਕੱਟ ਕੇ ਉਬਾਲ ਕੇ ਇੱਕ ਦਿਨ ਵਾਸਤੇ। ਫਿਰ ਰੱਖ ਦੋ ਸ਼ਾਮੀ ਤੇ ਉਹਦੇ ਵਿਚ ਸਮੈਲ ਆਉਣੀ ਸ਼ੁਰੂ ਹੋ ਜਾਂਦੀ ਹੈ।
ਜੀ ਕਾਈ ਜਮ ਜਾਂਦੀ ਹੈ ਜੀ ਉਹਦੇ।
ਹਾਂ। ਐਸਾਂ ਵਿੱਚ ਕੀ ਪਾ ਰਹੇ ਨੇ ਕਿ ਉਹ ਦਸ- ਦਸ ਦਿਨ ਬਾਅਦ ਮਤਲਬ ਖ਼ਰਾਬ ਹੀ ਨਹੀ ਔਵੀ‌ ਦਸ ਦਿਨ ਤੱਕ।
ਹਮਮ, ਇਹ ਸਭ ਕੁਛ ਹੋਰ ਹੈ ਜੀ ਬੜੇ ਦਿੱਕਤ ਵਾਲੇ ਜੇ ਜੋ ਤੁਸੀਂ ਖਾਓਗੇ ਹੁਣ ਦੇਖੋ ਮੈ ਜਾੜ ਗਿਆ ਇਕ ਵਾਰੀ ਪਿੱਛੇ ਇੱਕ ਕੋਈ ਨਵੇਂ ਬ੍ਰੈਂਡ ਦਾ ਦੁੱਧ ਆਇਆ ਸੀ, ਮਤਲਬ ਮਿਲਕ ਤਿਆਰ ਕਿਤਾ ਕਿਸੇ ਕੰਪਨੀੀ ਨੇ ਉੱਪਰ ਲਿਖਿਆ ਆਇਆ ਸੀ, ਐਕਸਪਾਇਰੀ ਡੇਟ ਥਰਟੀ ਡੇਸ ਨੂ ਹੁਣ ਤ੍ਰੀ ਦਿਨ ਤੱਕ ਉਹਦੀ ਦੁੱਧ ਫਰੈਸ਼ ਹੈਗਾ ਵੈ ਤ ਤੇ ਉਂਦਾ ਰੇਟ ਵੀ ਚਲੋ ਥੋੜ੍ਹਾ ਵੱਧ ਹੈਗਾ ਸੀ, ਹੁਣ ਸੋਚੋ ਇਹੋ ਜਿਹਾ ਕੀ ਪਾਇਆ ਵੇ ਕਿ ਦੁੱਧ ਈ ਏ ਉਹ ਮੀਨਾੱ ਚੱਲ ਜਾਵੇਗਾ। ਮਹੀਨੇ ਬਾਅਦ ਪੀ ਸਕਦੇ ਹੋ ਐਸਾ ਕੀ ਪਾਇਆ ਜਾ ਰਿਹਾ ਕਿ, ਦੁੱਧ ਨੂੰ ਮਤਲਬ ਇਹ ਜਾਂ ਤੇ ਫਿਰ ਇਹ ਗੱਲ ਸ--ਕਹਿਣੀ ਨੀ ਚਾਹੀਦੀ ਲੇਕਿਨ ਇਹੋ ਜਿਹੇ ਕੈਮੀਕਲ ਪਾਏ ਜਾਂਦੇ ਨੇ ਜਿਹੜੇ ਲਾਸ਼ ਚ ਪਾਏ ਜਾਂਦੇ ਸੀ ਡੈਡ ਬੋਡੀ ਚ। ਕਿ ਉਹ ਖ਼ਰਾਬ ਨਾ ਹੋਏ ਪਹਿਲੇ ਸਮਾਂ ਚ ਨਾ ਉਹ ਬੋਡੀ ਚ ਪਾਦੇਂ ਵੀ ਬੋਡੀ ਲੰਬੇ ਸਮੇਂ ਤੱਕ ਰੱਖੀ ਜਾਂਦੀ ਹੋਵੇ, ਜਿਹਨੂੰ ਰੱਖਣਾ ਹੁੰਦਾ ਵੇ ਉਦੇ ਚ ਕੈਮੀ ਕਲ ਪਾ ਕੇ ਇੰਜੈਕਸ਼ਨ ਲਗਾਦੇਂ ਸੀ। ਉਹੀ ਚੀਜ਼ਾਂ ਪਾਈ ਜਾ ਰੀਆ ਨੇ ਜੋ ਇਹ ਖ਼ਰਾਬ ਨਾ ਹੋਏ, ਉਹੁ ਸਾਨੂੰ ਦੇਖੋ ਕੀ ਖਾਣ ਨੂੰ ਦਿੱਤਾ ਜਾ ਰਿਹਾ ਉਹ ਸਾਨੂੰ ਹੀ ਨਹੀ ਪਤਾ ਇਸ ਕਰਕੇ ਜਿੰਨਾ ਹੋ ਸਕੇ ਮੈਂ ਕਹਿੰਦਾ ਬੱਚਿਆਂ ਨੂੰ ਵੀ ਦੂਰ ਰੱਖੀਏ ਬਾਜ਼ਾਰ ਦੇ ਸਮਾਨ ਤੋਂ ਆਪ ਵੀ ਦੂਰ ਰਹੀਏ ਉੱਤੋ ਮਹਿੰਗਾਈ ਇੰਨੀ ਐ ਬਸ ਬੁਰੇ ਹਾਲ ਨੇ।
ਕਈ ਡਾਕਟਰ ਤਾਂ ਕਹਿੰਦੇ ਨੇ ਮਿਲਕ ਪ੍ਰੋਡਕਟ ਤੋਂ ਦੂਰ ਰਵੋ ਤੁਸੀਂ ਖਾਓ ਹੀ ਨਾ।
ਵੁਧੂ ਹੁਣ ਇਹ ਦੇਖੋ ਨਾ ਮਹਿੰਗਾਈ ਤੇ ਹੈ, ਉੱਪਰੋਂ ਹੁਣ ਚੀਜ਼ਾਂ ਇਹੋਜੀ ਖਾਣ ਨੂੰ ਮਿਲਣ ਚਲੋ ਇਹ ਛੱਡੋ, ਇਹ ਤਾਂ ਚਲੋ ਹੋ ਗਈ ਘਰ ਦੀ ਗੱਲ, ਹੁਣ ਬੱਚਿਆਂ ਦੀ ਫੀਸਾਂ ਦੇਖੋ ਕਿੰਨੀਆਂ-ਕਿੰਨੀਆਂ ਨੇ ਮੇਰੀ ਭੈਣ ਘਰ ਆਏ ਸੀ ਦੱਸ ਰਹੇ ਸੀ, ਉਹਨਾਂ ਦੇ ਬੱਚਿਆਂ ਦੀ ਫੀਸ ਦਾਹ ਹਜ਼ਾਰ ਰੁਪਏ ਮਹੀਨਾ ਏ, ਇੱਕ ਦੀ ਛੋਟੇ ਦੀ। ਤੇ ਵੱਡੇ ਤੇ ਪੰਦਰਾਂ ਹਜ਼ਾਰ ਰੁਪੈ ਮਹੀਨਾ ਏ ਤੇ ਇੰਨੀ ਫੀਸ ਅਸੀ ਪੜ੍ਹਉਣਾ ਵੇ ਉੱਤੋਂ ਦੀ ਬੱਚੇ ਨੂੰ ਛੋੜਨਾ, ਲੈ ਕੇ ਆਉਣਾ ਟਰਾਂਸਪੋਰਟ ਦੇ ਖਰਚੇ ਦੇਖੋ। ਅੱਜ-ਕਲ ਬੱਚੇ ਘਰ ਪੜ੍ਹਦੇ ਨਹੀ ਟਿਊਸ਼ਨਾਂ ਰੱਖਣੀ ਪੈਂਦੀਆਂ ਨੇ, ਟਿਊਸ਼ਨਾਂ ਤੇ ਪੈਹੇ ਵੱਖਰੇ ਨੇ ਹੁਣ ਮਾਂ ਪਿਓ ਦੀ ਤੇ ਬੱਚਿਆਂ ਦੀ ਅਸੀਂ ਸੋਚਦੇ ਹਾਂ ਨੀਅਤ ਤਿਆਰ ਹੋਜੇਗੀ ਨੀਂਹ ਪੱਕੀ ਕਰਦੇ -ਕਰਦੇ ਸਾਡੀ ਨੀਂਵ ਕੱਚੀ ਹੋ ਜਾਂਦੀ ਐ। ਦੇਖੋ ਕੀ ਹਾਲਾਤ ਹੋ ਗਏ ਨੇ।
ਤਾਂ ਹੀ ਤੇ ਅੱਜ ਕੱਲ੍ਹ ਦੇ ਬੱਚੇ ਮਤਲਬ ਇੱਕ ਬੱ ਬੱਚੇ ਤੋਂ ਬਾਅਦ ਦੂਸਰੇ ਬੱਚੇ ਦਾ ਨਾਂ ਹੀ ਨਹੀ ਲੈਰੇ ਨੀ ਕਹਿੰਦੇ ਪਾਲ ਨੀ ਸਕਦੇ ਅਸੀਂ। ਜੀ ਕਿਵੇਂ ਪਾਾਲਾਂਗੇ ਐਨੀਆ ਫੀਸਾਂ ਫੇਰ ਡਰੈਸਿਸ, ਫੇਰ ਸਕੂਲ ਦੇ ਕਈ ਪ੍ਰੋਜੈਕਟਸ ਨੇ ਜੋ ਕਿ ਕਰਨੇ ਹੀ ਕਰਨੇ ਐ, ਉਹ ਵੀ ਪ੍ਰੋਜੈਕਟਸ ਐਵੇਂ ਨਹੀਂ ਬਣ ਜਾਂਦੇ ਕਿੰਨੇ- ਕਿੰਨੇ ਪੈਸੇ ਲੱਗਦੇ ਐ।
ਬਿਲਕੁਲ ਇਸ ਕੋਈ ਦੌਰਾਹੇਂ ਨਹੀਂ ਹੈ, ਹੁਣ ਦੇਖੋ ਨਾ ਵੋ ਪ੍ਰੋਜੈਕ ਤੇ ਉਹ ਬੱਚਿਆਂ ਤੇ ਨੀ ਹੈਗੇ ਜੀ ਉਹ ਮਾਂ- ਪਿਉ ਵਸਤੇ ਹੈਗੇ ਵੇ ਮਾਂ-ਪਿਓ ਵਿਹਲੇ ਲੱਗਦੇ ਨੇ ਇਨਾਂ ਨੂ ਚਲੋ ਜੀ ਪ੍ਰੋਜੈਕਟ ਦੇ ਦੋ ਮਾਂ -ਪਿਓ ਬਣਾਨਗੇ ਬਹਿਕੇ । ਬੱਚੇ ਨੂੰ ਕਿੱਥੇ ਬਣਾਨਾ ਆਂਦਾ ਪ੍ਰੋਜੈਕਟ ਨਿਕਾੱ ਬੱਚਾ ਹੋਵੇ ਪੰਜਵੀਂ, ਛੇਵੀਂ ਬੱ ਬੱਚਾ ਪੜਦਾ ਹੈ ਕਿੰਨਾ ਵਧੀਆ ਬਣਾਇਆ ਬਣਾਓ ਜੀ। ਉਹ ਮਾਂ ਪਿਓ ਨੂੰ ਕਹੇਗਾ, ਚਾਚੇ ਤਾਏ ਨੂੰ ਕਹੇਗਾ ਜੀ ਬਣਾ ਕੇ ਦੋ ਮੈਨੂੰ। ਇਹ ਸਮਾਨ ਆਏਗਾ, ਇਹ ਹੋਏਗਾ ਹੁਣ ਦੱਸੋ। ਬੱਚਿਆਂ ਦੇ ਕੰਮ ਨੀ ਹੈ, ਹੁਣ ਐ ਉਹਨਾਂ ਨੇ ਕਰਨਾ ਕੀ ਬਣਾ ਕੇ। ਬਣਾ ਕੇ ਲੈਆਣਗੇ ਜਾ ਕੇ ਕਿਥੇ, ਕੂੜੇ ਚ ਗੇਰ ਦੇਣਗੇ। ਉਹਦਾ ਮਹੱਤਵ ਕੀ ਐ, ਕੋਈ ਮਹੱਤਵ ਨੀ ਹੈ, ਇਹ ਖ਼ਰਚੇ ਨੇ‌। ਉੱਤੋਂ ਦੀ ਚਾਰ-ਚਾਰ ਤਰ੍ਹਾਂ ਦਿਆਂ ਡਰੈਸਾਂ ਹੋ ਗਈਆਂ ਜੀ, ਸੋਮਵਾਰ ਦੀ ਅਲੱਗ ਵਰਦੀ ਏ, ਮੰਗਲ ਦੀ ਅਲੱਗ ਅਲੱਗ ਵਰਦੀ ਏ ਬੁ ਅਲੱਗ ਵਰਦੀ ਪਾਨੀ ਏ, ਦੱਸੋ ਵਰਦੀਆਂ ਵੀ ਵੱਖਰੀਆਂ- ਵੱਖਰੀਆਂ।
ਨਹੀਂ ਨਾ ਚੋਚਲੇ ਬਣਾ ਤੇ ਐ, ਬਸ ਬੱਚਿਆਂ ਨੂੰ ਅਟਰੈਕਟ ਸਭ ਨੂੰ ਅਟਰੈਕਟ ਕਰਨਾ ਵੀ ਸਾਡੇ ਸਕੂਲਾਂ ਚ ਇਹ ਫੈਸਲਿਟੀਜ਼ ਨੇ, ਇਹ ਸਟੈਂਡਰਡ ਐ, ਬਸ ਅਟਰੈਕਸ਼ਨ ਦਾ ਇੱਕ ਪੜ੍ਹਾਈ ਤੇ ਉਹੀ ਹੈ ਦੇਖੋ, ਦੋ ਦੁਨੀ ਚਾਰ ਚਾਰ ਦੁਨੀ ਅੱਠ, ਇਹੀਓ ਪੜ੍ਹਾਣਾ ਨਾ। ਇਸ ਤੋਂ ਇਲਾਵਾ ਹੋਰ ਕੀ ਪੜ੍ਹਾ ਲੈਣਗੇ, ਉਹੀਓ ਪੜ੍ਹਾਈ ਨੂੰ ਉਹ- ਉਹ ਸਰਕਾਰੀ ਸਕੂਲ ਚ ਵੀ ਪੜ੍ਹਾ ਪੜਾ ਰਹੇ ਨੇ, ਥੋੜੇ ਮੀਡੀਅਮ ਸਕੂਲ ਚ। ਵੀ ਪੜ੍ਹਾ ਰਹੇ ਨੇ, ਵੱਡੇ ਸਕੂਲਾਂ ਚ ਵੀ ਪੜ੍ਹਾ ਰਹੇ ਨੇ, ਤੇ ਇਸ ਤੋਂ ਵੱਖਰਾ ਤਾਂ ਕੁਛ ਕਰ ਨਹੀਂ ਰਹੇ ਉਹ।
ਬਿਲਕੁਲ, ਬਸ ਦਿਖਾਵਾ ਐ ਦਿਖਾਵਾ ਤੇ ਦੁਨੀਆਂ ਦਿਖਾਵੇ ਦੀ ਮਰਦੀ ਏ।
ਹਾਂਜੀ, ਮੈਂ- ਮੈਂ ਵੀ ਗੱਲ ਫੈਕਟ ਹੈਗਾ ਇੱਕ, ਮੈਂ ਵੀ ਅੱਜ ਮੈਂ ਪਣ ਜਾਵਾਂਗੀ ਲੇਕਿਨ ਮੈਨੂੰ ਕੋਈ ਚੀਜ਼ ਅਟਰੈਕਟ ਕਰ ਰਹੀ ਹੋਏਗੀ, ਨਾ ਮੈਂ ਉਸ ਵੱਲ ਹੀ ਜਾਵਾਂਗੀ। ਆਹੋ ਮੈਨੂੰ ਕਿੰਨਾ ਮਰਜ਼ੀ ਪੈਸੇ ਦੇਣੇ ਪੈਣ, ਹਾਂ।
ਉਹ -ਉਹ ਗੱਲ ਹੋ ਗਈ ਨਾ, ਕਹਿ ਰਹੇ ਜੋ ਦਿਖਤਾ ਹੈ ਉਹ ਵਿਕਤਾ ਹੈ, ਤੁਸੀਂ ਆਪ ਨੂੰ ਚੀਜ਼ ਐਵੇ ਦਿਖਾਂਦੇ ਹੋ ਉਹ ਵੀ ਵਿਕੇਗੀ ਭਾਵੇਂ ਉਹਦੇ ਵਿਚ ਉਹ ਮਹੱਤਤਾ, ਉਹ ਗੁਣ, ਉਹ ਖੂਬੀਆਂ ਨਾ ਵੀ ਹੋਣ। ਮਗਰ ਵਿਕੇੇਗੀ, ਕਿਉਂਕਿ ਜੋ ਉਹਨਾਂ ਨੂੰ ਬਣਾਇਆ ਐਵੇਂ ਗਿਆ, ਵੀ ਵਿਕਣ ਵਾਸਤੇ ਬਣਾਇਆ ਗਿਆ। ਅੱਜ -ਕੱਲ੍ਹ ਖਿਲੋਣੇ ਦੇਖ ਲੋ ਜੀ ਖਿਲੋਣੇ। ਹੁਣ ਤਾਂ ਕੁਛ ਨੀ ਹੈ ਜੀ, ਆਂਦੇ ਬਾਹਰੋਂ ਬਣ ਕੇ ਨੇ ਤੇ ਰੇਟ ਦੇਖੋ ਪੰਜ -ਪੰਜ ਸੌ ਰੁਪਏ। ਭਾਵੇਂ ਉਹ ਬੰਦਾ ਸੋਚਦਾ ਨਾ ਹੋਵੇ, ਬੱਚਿਆਂ ਨੂੰ ਬਣਾ ਕੇ ਦਿਖਾਇਆ ਗਿਆ ਵਧੀਆ। ਉਹਦੇ ਵਿਚ ਕੁਛ ਹੈ, ਚੀਜ਼ ਦੀ ਕੁਝ ਕੁੱਝ ਗਿਆਨ ਵਰਧਕ ਚੀਜ਼ ਨਹੀਂ ਐ, ਕੋਈ ਗਿਆਨ ਦੇਣ ਦੀ ਗੱਲ ਹੈ ਹੀ ਨੀ ਹੁੰਦੀ। ਬਸ ਕਿੱਥੇ -ਕਿੱਥੇ ਬਸ ਜਿਹੜਾ ਆਮ ਆਦਮੀ ਏ, ਉਹੀ ਪਿਸ ਜਾਂਦੇ ਆ ਇਹਦੇ ਵਿੱਚ। ਜਿਹੜੇ ਵੱਡੇ ਅਮੀਰ ਨੇ, ਉਹਨਾਂ ਨੂੰ ਕੋਈ ਦਿੱਕ ਦਿੱਕਤ ਨਹੀਂ‌ ਉਹਨਾਂ ਵਾਸਤੇ ਇਹ ਸਭ ਕੁਛ ਹੈਗਾ ਪਿਆ, ਹੁਣ ਜਿਹੜੇ ਮਿਡਲ ਕਲਾਸ ਉਹਨਾਂ ਨੂੰ ਕਿੱਥੇ -ਕਿੱਥੇ ਬੜੀ ਮੁਸ਼ਕਿਲ ਦਾ ਸਾਹਮਣਾ ਕਰਨਾ ਪੈਂਦਾ, ਤਾਂ ਜਾ ਕੇ ਬੱਚੇ ਨੂੰ ਪੜ੍ਹਾ ਪਾਂਦੇ ਨੇ। ਉਹੀ ਸੋਚਣਾ ਜਦੋਂ ਬੱਚਾ ਕੁਝ ਬਣ ਜਾਏਗਾ, ਜੇਕਰ ਬੱਚੇ ਆ ਫਿਰ ਫਿਰ‌ ਦਿੱਕਤ ਉੱਥੇ ਆਂਦੀ ਏ, ਸਕੂਲ ਚ ਇੰਨੇ ਦਿਖਾਵੇ, ਸ਼ੋਸ਼ੇਬਾਜ਼ੀ ਕਰਕੇ ਪੜ੍ਹਾਈ, ਫਿਰ ਕਰਦੇ ਆਂ ਟਿਊਸ਼ਨ ਜਾ ਕੇ। ਹੁਣ ਦੱਸੋ, ਫਿਰ ਬੱਚਾ ਕੀ ਫ਼ਾਇਦਾ ਕੀ ਸਕੂਲ ਦਾ ਟਿਊਸ਼ਨ ਪੜ੍ਹਨੀਆਂ ਤੇ।
ਬਾਈ ਆਹ ਤੇ ਇੰਨੀਆਂ ਫੀਸਾਂ ਲੈਣੀਆਂ ਨੇ, ਤੇ ਬੱਚਿਆਂ ਨੂੰ ਪ੍ਰੋਪਰ ਸਕੂਲੋਂ ਪੜ੍ਹਾ। ਪਰ ਐਹ ਮੈਡਮਾਂ ਪੜ੍ਹਾਵਣ ਵੀ ਪੜ੍ਹਾਣ ਵੀ ਕਿਵੇਂ ਲਿਮਟਿਡ ਟਾਈਮ ਏ, ਚਾਲੀ- ਚਾਲੀ, ਪੰਜਾਹ -ਪੰਜਾਹ ਬੱਚਾ ਕਲਾਸ ਵਿੱਚ ਹੈਗਾ ਏ। ਤੇ ਉਹਨੂੰ ਇੱਕ -ਇੱਕ ਬੱਚੇ ਨੂੰ ਵੱਖਰਾ ਦੇ ਨਹੀਂ ਸਕਦੀਆਂ।
ਬਿਲਕੁਲ,
ਹਾਂ ਤੇ ਉਹ ਤੇ ਫੇਰ ਵੱਖਰਾ ਜਿਹਾ, ਤੇ ਵੱਖਰਾ ਟਾਈਮ ਦੇਣ। ਜਾਂ ਫਿਰ ਕਈ ਹੁਣ ਅੱਜ -ਕੱਲ੍ਹ ਡੇ ਬੋਰਡਿੰਗ ਵੀ ਚਲੇ ਦੇ ਨੇ। ਤੇ ਉਹ ਸਕੂਲ ਪੜ੍ਹਾਏ ਹੋਮਵਰਕ ਕਰਾ ਕੇ ਭੇਜਦੇ ਨੇ, ਪਾ ਪਰ ਮੈਨੂੰ ਲੱਗਦਾ ਉਹਦੇ ਚ ਵੀ ਬੱਚਿਆਂ ਨੂੰ ਕੁਛ ਇੰਨਾ ਸਮਝ ਨਹੀਂ ਆਂਦਾ ਹੋਏਗਾ।
ਥਕਾਵਟ ਹੀ ਹੁੰਦੀ ਹੋਏਗੀ, ਸਵੇਰ ਦਾ ਗਿਆ ਦਾ ਸ਼ਾਮ ਤੱਕ ਸਕੂਲ ਬੈਠਾ ਦਾ ਐ।
ਐ ਚ ਇਹ ਤੇ ਉਹੀ ਗੱਲ ਹੋ ਗਈ ਜੀ, ਜਿੰਨਾ ਗੁੜ ਪਾਓਗੇ ਓਨਾ ਮਿੱਠਾ ਬਣਦਾ ਰਹੇਗਾ ਜੀ। ਮੈਂ ਪੈਸਾ ਦੇਈ ਜਾਓ ਤੇ ਲਈ ਜਾਓ, ਹੁਣ ਜਿੰਨੇ ਪੈਸੇ ਨਹੀਂ ਦਓਗੇ ਤੇ ਨਹੀਂ ਪਾਓਗੇ। ਮੈਂ ਤੇ ਕਹਿੰਦਾ ਇਹਦੇ ਚ ਮਾਪੇ ਦੀ ਆਪਣੀ ਕਮੀ ਏ, ਮਾਪੇ ਆਪ ਪੜ੍ਹਾਣ ਬੱਚਿਆਂ ਨੂੰ ਕੋਲ ਬੈ ਤੁਸੀਂ ਵੀ ਪੜ੍ਹਨਾ, ਐਵੇਂ ਪੜ੍ਹੋ ਉਹਨਾਂ ਨੂੰ ਦੱਸੋ ਕਿ ਅਸੀਂ ਕਿੰਨੇ ਮਿਹਨਤ ਕਰਕੇ ਤੁਹਾਨੂੰ ਪੜਵਾ ਰਹੇ ਹਾਂ, ਟਿਊਸ਼ਨਾਂ ਬੰਦ ਕਰਾਓ ਜੀ। ਮਾਂ- ਪਿਓ ਦਾ ਫਰਜ਼ ਬਣਦਾ, ਮੇਰੇ ਖਿਆਲ ਨੇ ਤੇ। ਬਾਕੀ ਦੇਖੋ ਬਾਕੀ ਜਿਵੇਂ ਸਮਾਂ ਹੋਏਗਾ ਉਵੇਂ ਚੱਲਦਾ ਰਹੇਗਾ ਚਲੋ ਵਧੀਆ ਲੱਗਿਆ ਜੀ ਗੱਲ। ਕਰਕੇ ਤੁਸੀਂ ਬੜੇ ਗਿਆਨ ਦੇ ਦਿੱਤਾ ਤੇ ਮੌਕਾ ਲੱਗਿਆ ਫਿਰ ਤੁਹਾਡੇ ਨਾਲ ਜ਼ਰੂਰ ਗੱਲ ਕਰਕੇ। ਤੇਰੇ ਕੋਲੋ ਗਿਆਨ ਲਵਾਂਗੇ ਜੀ।
ਠੀਕ ਹੈ ਜੀ ਓਕੇ ਜੀ ਫਿਰ ਮਿਲਦੇ ਆ।
ਜੀ ਜੀ।